ਹਾਂਜੀ ਸਤਿ ਸ੍ਰੀ ਅਕਾਲ ਜੀ
ਕੀ ਹਾਲ ਜੀ
ਵਧੀਆ ਜੀ
ਮੈਂ ਕਿਹਾ ਤੁਹਾਨੂੰ ਫੋਨ ਕਰਾਂ ਕਾਫੀ ਟਾਈਮ ਤੋਂ ਫੋਨ ਤੇ ਗੱਲ ਨੀ ਹੋਈ
ਹਾਂਜੀ ਹਾਂਜੀ
ਹੋਰ ਸੁਣਾਓ ਕੀ ਨਵੀਤਾ ਜੀ ਹੈ
ਕੁਛ ਨਹੀਂ ਬਸ ਅਗਲੇ ਮਹੀਨੇ ਸਾਡੀ ਭੈਣ ਦਾ ਵਿਆਹ ਏ ਉਹਦੀ ਤਿਆਰੀ ਚੱਲ ਰਹੀ ਹੈ
ਅੱਛਾ ਸਾਡੀ ਭੈਣ ਦਾ ਹੀ ਵਿਆਹ ਇੱਕ ਦੋ ਮਹੀਨੇ ਤੇ
ਹਾਂਜੀ ਹਾਂਜੀ
ਬੜੀ ਤਿਆਰੀ ਕਰਨੀ ਪੈਂਦੀ ਹੈ ਵਿਆਹ ਦੇ ਵਿੱਚ ਤੇ ਬਹੁਤ ਕੀ ਫੰਕਸ਼ਨ ਕਰ ਰਹੇ ਹੋ
ਸਾਰੇ ਉਹੀ ਨੇ ਪਾਠ ਜਾਕੋ ਹਲਦੀ ਮਹਿੰਦੀ ਤੇ ਵਿਆਹ
ਹਮ ਤੇ ਹਰ ਫੰਕਸ਼ਨ ਮਤਲਬ ਡਰੈਸ ਪਾਉਣੀ ਹੋਣੀ ਨਹੀਂ ਫਿਰ
ਹੋਰ ਸਾਰਿਆਂ ਨੇ ਕਲਰ ਥੀਮ ਡਿਸਾਈਡ ਕੀਤਾ ਸਭ ਇੱਕੋ ਕਲਰ ਦੇ ਕੱਪੜੇ ਪਾਉਣਗੇ ਹਰ ਇਵੈਂਟ ਤੇ
ਥਮ ਵਾਈਗਾ
ਹਾਂਜੀ ਹਾਂਜੀ ਬਿਲਕੁਲ ਤੁਸੀਂ ਨੀ ਰੱਖੀ ਕੋਈ ਥੀਮ
ਹਾਂਜੀ ਸਾਡੀ ਪ੍ਰੋਪਰ ਥੀਮ ਤੇ ਹੈਗੀ ਹਰ ਚੀਜ਼ ਥੀਮ ਤੇ ਹੈਗੀ ਜਾਗੋ ਦੀ ਵੀ ਆਪਣਾ ਹਲਦੀ ਦੀ ਵੀ ਮਹਿੰਦੀ ਦੀ ਵੀ ਈਵਨ ਆਪਣਾ ਪਾਰਟ ਦੀ ਵੀ ਥੀਮ ਰੱਖੀ ਦੀ ਏ
ਵਾ ਜੀ ਵਾ ਵਾਜ ਬਹੁਤ ਵਧੀਐ
ਬਸ ਹੁਣ ਆਪਣਾ ਕੱਪੜੇ ਲੈਣ ਜਾਣੇ ਤੁਹਾਨੂੰ ਪਤਾ ਕੱਪੜਿਆਂ ਕਿੰਨਾ ਕੰਮ ਹੁੰਦਾ ਹੈ
ਕੱਪੜਾ ਤੇ ਬਹੁਤ ਮਹਿੰਗਾ ਹੋ ਗਿਆ
ਹਾਂਜੀਨਾਂ ਦੇ ਕੁੜੀ ਦਾ ਵਿਆਹ ਹੋਵੇ ਕੁੜੀ ਦੇ ਵਿਆਹ ਤੇ ਮੁੰਡਿਆਂ ਨੂੰ ਫੇਰ ਤੁਹਾਨੂੰ ਪਤਾ ਹੀ ਹੈ ਮੁੰਡੇ ਦੇ ਕੱਪੜੇ ਲਿਆਣੇ ਸਾਰੀ ਫੈਮਿਲੀ ਦੇ ਕੱਪੜੇ ਲਿਆਣੇ ਕੱਪੜਿਆਂ ਕੰਮ ਹੀ ਬਹੁਤ ਜ਼ਿਆਦਾ ਮਤਲਬ ਕਿ ਹੁੰਦੈ ਵਿਆਹ ਦੇ ਵਿੱਚ ਨਾ
ਬਿਲਕੁਲ ਬਿਲਕੁਲ ਬਿਲਕੁਲ ਕਿੱਥੋਂ ਲੈ ਰਹੇ ਹੋ ਤੁਸੀਂ
ਕੱਪੜਾ ਤੇ ਅਸੀਂ ਆਪਣਾ ਸਾਡਾ ਪੁਰਾਣੀ ਹੈਗੀ ਇੱਕ ਸ਼ੌਕ ਉਹਦਾ ਹੁਣ ਨਾਮ ਪ੍ਰੋਪਰ ਮ ਤੇਨੂੰ ਦੱਸ ਨੀ ਪਾ ਰਿਹਾ ਮੈਨੂੰ ਭੁੱਲ ਗਿਆ ਮੈ ਮਿੱਸ ਹੋ ਗਿਆ ਥੋੜਾ ਜਿਹਾ ਤੇ ਉੱਥੋਂ ਹੀ ਲੈ ਕੇ ਆਈਦੈ ਸਾਰਾ ਕੱਪੜਾ ਮਤਲਬ ਕਿ ਵਧੀਆ ਕੁਆਲਟੀ ਦਾ ਕੱਪੜਾ ਉਹਨਾਂ ਦਾ
ਅੱਛਾ ਜੀ
ਹਾਂਜੀ ਸਾਰਾ ਕੱਪੜਾ ਲੁਧਿਆਣੇ ਤੋਂ ਤਿਆਰ ਹੋ ਰਿਹਾ ਉਹਨਾਂ ਦਾ ਵਧੀਆ
ਸਾਨੂੰ ਵੀ ਕਿਸੇ ਨੇ ਕਿਹਾ ਤੁਸੀਂ ਲੁਧਿਆਣੇ ਚੱਕਰ ਲਾ ਕੇ ਆਓ ਉੱਥੇ ਵੈਰਾਇਟੀ ਜ਼ਿਆਦੈ।
ਹਾਂਜੀ ਉੱਥੇ ਨਾ ਮਤਲਬ ਕਿ ਜੋ ਵਰਾਇਟੀ ਲੁਧਿਆਣੇ ਮਿਲੇਗੀ ਨਾ ਉਹ ਵਰਾਇਟੀ ਮੈਂ ਕਹਿੰਦਾ ਕਿਧਰੇ ਨੀ ਹੈਗੀ ਦਿੱਲੀ ਮਟੀਰੀਅਲ ਜਿਹੜਾ ਕੱਪੜਾ ਹੈ ਨਾ ਜੀ ਦਿੱਲੀ ਦਾ ਉਹ ਮਤਲਬ ਕਿ ਇੰਨੀ ਕੁਆਲਿਟੀ ਨੇ ਹੈ ਜੋ ਕੁਆਲਿਟੀ ਲੁਧਿਆਣੇ ਦੀ ਹੈ
ਬਿਲਕੁਲ ਬਿਲਕੁਲ ਨਹੀਂ ਨਹੀਂ ਅਸੀਂ ਵੀ ਸੋਚ ਹੀ ਰਹੇ ਹਾਂ ਅਸੀਂ ਵੀ ਜਾਵਾਂਗੇ ਸ਼ਾਇਦ ਅਗਲੇ ਹਫ਼ਤੇ ਅਸੀਂ ਜਾਈਏ ਲੁਧਿਆਣੇ ਇੱਕ ਰਾਊਂਡ ਲਗਾ ਕੇ ਆਵਾਂਗੇ ਕਿਉਂਕਿ ਜਿੰਨੇ ਮੈਂਬਰ ਨੇ ਓਨੇ ਮੈਂਬਰ ਰ ਨੂੰ ਓਨੇ ਹੀ ਕੱਪੜੇ ਚਾਹੀਦੇ ਨੇ ਜਿੰਨੇ ਫੰਕਸ਼ਨਸ ਨੇ
ਜੀ ਜੀ ਬਿਲਕੁਲ ਨਾਲੇ ਪ੍ਰੋਪਰ ਵਿਆਹ ਦੇ ਵਿੱਚ ਹਰ ਚੀਜ਼ ਮੈਨੇਜ ਕਰਨਾ ਬੜਾ ਔਖਾ ਕੰਮ ਹੁੰਦੈ
ਬਿਲਕੁਲ ਬਿਲਕੁਲ
ਤੁਸੀਂ ਦੱਸੋ ਲਿਆਓਗੇ ਤਿਆਰੀਆਂ ਸਾਰੇ
ਸਾਡੀਆਂ ਵੀ ਮਹੀਨਾ ਹੀ ਰਹਿ ਗਿਆ ਸਾਡਾ ਤੇ ਅਸੀਂ ਤੇ ਔਲਮੋਸਟ ਡਨ ਹੋ ਗਈ ਸਾਡੀ ਸ਼ੋਪਿੰਗ ਤੇ ਬਸ ਹੁਣ ਤੇ ਬਸ ਇਹੀ ਹੈ ਕਿ ਕਾਊਂਨ ਡਾਊਨ ਬਿਗੇਨ ਹੋ ਵਿਆਹ ਤੇ ਬਸ ਸ਼ੁਰੂ ਹੀ ਹੋਣਾ ਪ੍ਰੋਗਰਾਮ
ਪਰ ਸਾਡ ਜੀ
ਬਸ ਪੈਕਿੰਗ ਹੋ ਗਿਆ ਇਨਵੀਟੇਸ਼ਨ ਕਾਰਡ ਹੋ ਗਿਆ ਔਰ ਕਿਹਨੂੰ ਇਨਵਾਈਟ ਕਰਨਾ ਹੈ ਕਿਹਨੂੰ ਕਿਹੜੇ ਫੰਕਸ਼ਨ ਤੇ ਬੁਲਾਨਾ ਹੈ ਬਸ ਇਹੀ ਚੱਲ ਰਿਹਾ
ਹਮ ਸਾਡੇ ਦੇ ਕੇਸ ਤੇ ਦੇਖੋ ਹਜੇ ਪੈਲੇਸ ਨਹੀਂ ਹੋ ਪਾ ਰਿਹਾ ਪ੍ਰੋਪਰ ਨਾ ਕਿਉਂਕਿ ਏਸੀ ਵਗੈਰਾ ਚਾਹੀਦਾ ਗਰਮੀ ਹੋਣੀ ਉਸ ਟਾਈਮ ਥੋੜੀ ਵੀ ਪ੍ਰੋਪਰ ਏ ਹਾਂਜੀ ਪ੍ਰੋਪਰ ਏ ਹੋਏਗਾ ਜਿਸ ਪੈਦਲ ਚ ਉਹੀ ਮਤਲਬ ਕਿ ਅਸੀਂ ਕਰਾਂਗੇ ਨਾ ਜੀ ਉਹ ਹਜੇ ਪ੍ਰੋਪਰ ਹੋ ਨਹੀਂ ਪਾ ਰਿਹਾ ਸਾਈਡ ਨਾ
ਬਿਲਕੁਲ ਸਹੀ ਗੱਲ ਹੈ
ਹਾਂਜੀ ਇੱਕ ਦੋ ਪੈਲੇਸ ਚ ਗਏ ਵੀ ਆ ਉੱਥੇ ਵੀ ਆਪਣਾ ਕੁਛ ਏਰੀਆ ਮਤਲਬ ਕਿ ਇੱਦਾਂ ਦਾ ਉਹ ਹੋਲ ਵਗੈਰਾ ਏ ਸੀ ਏ ਬਾਹਰ ਏਸੀ ਹੈ ਨਹੀਂ ਹੁਣ ਤੁਹਾਨੂੰ ਮ ਕਰਨੀ ਬੰਦਾ ਕਹਿੰਦਾ ਵੀ ਏਸੀ ਘਰ ਚੋਂ ਆਇਆ ਵੀ ਏਸੀ ਚ ਤਾਂ ਏ ਸੀ ਚੱਲ ਜਾਵੇ
ਨਹੀਂ ਨਹੀਂ ਜੀ ਗਰਮੀਆਂ ' ਤੇ ਫੁੱਲੀ ਹੋਣਾ ਬਹੁਤ ਜ਼ਰੂਰੀ ਹੈ ਔਰ ਵੈਨਿਊ ਤੇ ਬਹੁਤ ਇੰਪੋਰਟੈਂਟ ਚੀਜ਼ ਹੈ ਵੈਨਿਊ ਤੇ ਤੁਹਾਨੂੰ ਟਾਈਮ ਲਾਣਾ ਚਾਹੀਦੈ ਵੈਨਿਊ ਫਾਈਨਲ ਕਰਨ 'ਚ ਬਿਲਕੁਲ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਰਾ ਵਿਆਹ ਹੀ ਵੈਨਿਊ ਤੇ ਡਿਪੈਂਡ ਕਰਦਾ ਨਾ ਗੈਦਰਿੰਗ ਏਸੀ ਡੈਕੋਰੇਸ਼ਨ ਲਾਈਟਸ
ਹਾਂਜੀ ਉੱਥੇ ਜ਼ਿਆਦਾ ਦਿੱਕਤ ਆ ਰਹੀ ਹੈ ਬਾਕੀ ਦੇ ਜਦੋਂ ਕੰਮ ਨੇ ਭਰਾ ਵਗੈਰਾ ਕਰਦੇ ਪਏ ਨੇ ਰ ਦੂਸਰਾ ਕੈਟਰ ਵਗੈਰਾ ਵੀ ਆਪਣਾ ਦੇਖ ਰਹੇ ਹ
ਬਿਲਕੁਲ ਬਿਲਕੁਲ ਬਿਲਕੁਲ ਵਿਆਹ ' ਪਹਿਲਾ ਨੰਬਰ ਵਨਿਉ ਦੂਜਾ ਨੰਬਰ ਖਾਣਾ ਖਾਣਾ ਅੱਛਾ ਜ਼ਰੂਰ ਹੋਣਾ ਚਾਹੀਦਾ ਵਿਆਹ ਤੇ
ਤੁਸੀਂ ਅਪਣਾਓਗੇ ਤੁਹਾਡਾ ਪੈਲੇਸ ਵਗੈਰਾ
ਸਾਡਾ ਤੇ ਸਭ ਕੁਛ ਹੋ ਗਿਆ ਜੀ ਅਸੀਂ ਕਹਿ ਤੇ ਰਹੇ ਹਾਂ ਸਾਡਾ ਬਸ ਤਰੀਕ ਆਉਣ ਵਾਲੀ ਅਗਲੇ ਮਹੀਨੇ ਵ ਨਾ ਸਾਡਾ ਵਿਆਹ ਤੇ ਹੁਣ ਤੇ ਬਸ ਇਹ ਕਾਰਡ ਡਿਸਟਰੀਬਿਊਸ਼ਨ ਹੀ ਚੱਲ ਰਿਹਾ ਇਨਵਾਟ ਲਿਸਟ ਚੱਲ ਰਹੀ ਹੈ ਪੈਕਿੰਗ ਚੱਲ ਰਹੀ ਹੈ ਫਾਈਨਲ ਪੈਕਿੰਗ ਚੱਲ ਰਹੀ ਹੈ ਕਿਹੜਾ ਸਮਾਨ ਕਦੋਂ ਜਾਏਗਾ ਕਿਹੜੀ ਰਸਮ ਤੇ ਕੀ ਚਾਹੀਦਾ ਬਸ ਉਹ ਫਾਈਨਲ
ਤੁਸੀਂ ਕਾਫੀ ਫਾਸਟ ਚੱਲ ਰਹੇ ਹੋ ਸਾਡੇ ਤੇ ਬਹੁਤ ਢਿੱਲ ਲੱਗੇ ਚੱਲਦੇ ਹੋ ਨੇ
ਕੋਲ ਟਾਈਮ ਹੋਏਗਾ ਸਾਡਾ ਟਾਈਮ ਨੇੜੇ ਆ ਗਿਆ ਨਾ
ਹਾਂਜੀ ਹਾਂਜੀ ਬਸ ਫੇਿਰ ਵੀ ਆਪਣਾ ਬੜੀ ਮੈ ਕਿਹਾ ਪਰੇਸ਼ਾਨੀ ਆਉਦੀ ਕਿਨੂੰ ਬੁਲਾਉਣਾ ਕਿਹਨੂੰ ਨਹੀਂ ਬੁਲਾਉਣਾ
ਬਿਲਕੁਲ ਬਿਲਕੁਲ
ਬੜਿਆ ਦੇ ਹੇ
ਤੁਹਾਡੀ ਫੈਮਿਲੀ ਬਹੁਤ ਵੱਡੀ ਹੈ ਨਾ ਸਾਡੀ ਛੋਟੀ ਜਿਹੀ ਫੈਮਿਲੀ ਹੈ ਅਸੀਂ ਬਸ ਫਸਟ ਫਸਟ ਰਿਲੇਟਿਵਸ ਬੁਲਾ ਰਹੇ ਹ ਕੁੜੀ ਦੇ ਨਾਨਕੇ ਤੇ ਕੁੜੀ ਦੇ ਦਾਦਕੇ ਤੇ ਅਸੀਂ ਪੇਰੈਂਟਸ ਦੇ ਰਿਸ਼ਤੇਦਾਰਾਂ ਵੱਲ ਜਾਵਾਂਗੇ ਉਹ ਬਹੁਤ ਹੀ ਲਹਨਤੀ ਹੋ ਜਾਂਦਾ ਇਸ ਕਰਕੇ ਕਿ ਅਸੀਂ ਸਭ ਨੂੰ ਕੱਟ ਸ਼ੋਟ ਕਰਤਾ ਜ਼ਿਆਦਾ ਪੰਗਾ ਹੀ ਨਹੀਂ ਪਾਉਣਾ ਇੱਕ ਤਾਂ ਗਰਮੀ ਬਹੁਤ ਇੰਨਾ ਕਰਾਊਡ ਮੈਨੇਜ ਕਰਨਾ ਬੜਾ ਔਖਾ ਹੋ ਜਾਂਦਾ ਇਨੀ ਗਰਮੀ ਚ ਹਨ
ਹਾਂਜੀ ਨਹੀਂ ਤੁਹਾਡਾ ਤਰੀਕਾ ਬਹੁਤ ਅੱਛਾ ਲੱਗਿਆ ਮੈਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ ਪਰ ਸਾਡੇ ਰਿਸ਼ਤੇਦਾਰੀ ਤੁਹਾਡੀ ਗੱਲ ਠੀਕ ਹੈ ਬਹੁਤ ਜ਼ਿਆਦਾ ਹੈ ਬਹੁਤ ਹੀ ਜ਼ਿਆਦਾ ਹੈ ਫ ਹੁਣ ਕਿਹਨੂੰ ਨਾ ਬਣਾਈਏ ਕਿਨੂੰ ਬਣਾਈਏ ਫ ਨਾਰਾਜ਼ਗੀ ਵਾਲਾ ਕੰਮ ਹੋ ਜਾਂਦਾ
ਸਹੀ ਗੱਲ ਕੋਈ ਨੀ ਵਿਆਹਾਂ ਚ ਤੇ ਰੁਸਨਾ ਬਣਾਉਣਾ ਚੱਲਦਾ ਹੀ ਰਹਿੰਦਾ ਹੈ ਇਹ ਤੇ ਟ੍ਰਡੀਸ਼ਨ ਹੈ ਸਾਡੇ ਇੰਡੀਆ ਦੀ ਖਾਸੀਅਤਏ ਖਾਸ ਕਰਕੇ ਕਿ ਰੁਸਨਾ ਮਨਾਉਣਾ ਹਰ ਇਵੈਂਟ ਵਿੱਚ ਜਾਣਾ ਹੀ ਜਾਣਾ ਹੈ ਕੋਈ ਗੱਲ ਨੀ ਚੱਲਣ ਦ
ਹਾਂਜੀ ਹੋਰ ਆਪਣਾ ਤੁਸੀਂ ਆਪਣਾ ਜਾਗੋ ਵਗੈਰਾ ਦੀ ਆਪਣਾ ਸਾਰਾ ਪ੍ਰੋਪਰ ਹੋਗਾ ਤੁਹਾਡਾ
ਹਾਂਜੀ ਹਾਂਜੀ ਸਾਡਾ ਫਾਈਨਲ ਹੋ ਗਿਆ ਜੀ ਜਾਗੋ ਪਾਠ ਵਾਲੀ ਰਾਤ ਅਸੀਂ ਜਾਗੋ ਕੱਢ ਲਾਂਗੇ ਅਗਲੇ ਦਿਨ ਹਲਦੀ ਮਹਿੰਦੀ ਹੋਜਏਗੀ ਇੱਕ ਉਸ ਤੋਂ ਬਾਅਦ ਆਪਣਾ ਆਨੰਦ ਕਾਰਜ ਦਾ ਦਿਨ ਆ ਜਾਏਗਾ ਬਸ ਤਿੰਨ ਦਿਨ ਦਾ ਪ੍ਰੋਗਰਾਮ ਹੀ ਰੱਖਿਆ ਕਿਉਂਕਿ ਗਰਮੀ ਬਹੁਤ ਹੈ ਗਰਮੀ ਚ ਇੰਨਾ ਕਰਾਊਡ ਮੈਨੇਜ ਨਹੀਂ ਹੋ ਪਾਉਂਦਾ ਘਰ ਵੀ ਰਿਸ਼ਤੇਦਾਰ ਆਉਣ ਫਿਰ ਉਹਨਾਂ ਨੂੰ ਵੀ ਸਪੇਸ ਵੀ ਚਾਹੀਦਾ ਹਨਾ ਤਿਆਰ ਹੋਣ ਵਾਸਤੇ ਮਿਰਰ ਵੀ ਚਾਹੀਦਾ ਵਾਸ਼ਰੂਮ ਵੀ ਚਾਹੀਦਾ ਨੇ
ਹਾਂਜੀ
ਹੁਣ ਤਿੰਨ ਦਿਨ ਦੇ ਅੰਦਰ ਹੀ ਸਾਰੇ ਰਿਚੁਅਲਸ ਖ਼ਤਮ ਕਰਕੇ ਤਿੰਨ ਦਿਨ ਦਾ ਹੀ ਸਾਡਾ ਵਿਆਹ ਦਾ ਪੂਰਾ ਪ੍ਰੋਗਰਾਮ ਰਹੇਗਾ
ਸਾਡੇ ਦੇਖੋ ਕਾਫੀ ਪ੍ਰੋਗਰਾਮ ਹੈ ਸਾਡੇ ਦੇਖੋ ਉਹ ਰਿੰਗ ਸੈਰਾਮਨੀ ਵੀ ਹੈ ਤੇ ਸਾਡਾ ਮਤਲਬ ਕਿ ਪਾਠ ਵੀ ਪਹਿਲੇ ਰੋਕਾ ਰੋਕਾ ਹੋਇਆ ਕੁਛ ਟਾਈਮ ਪਹਿਲੇ ਤੇ ਹੁਣ ਫੇਰ ਰਿੰਗ ਸੈਰਾਮਨੀ ਹੋਣੀ ਹੈ ਉਹਦਾ ਸਾਰਾ ਦੇਖਣਾ। ਉਸ ਤੋਂ ਬਾਅਦ ਫਿਰ ਪਾਠ ਵਗੈਰਾ ਪਾਠ ਹੋ ਗਿਆ ਫਿਰ ਆਪਣਾ। ਹਰ ਪ੍ਰੋਗਰਾਮ ਅਲੱਗ ਅਲੱਗ ਦਿਨ ਪ੍ਰੋਪਰ ਹੋ ਰਿਹਾ ਹੈ। ਮਤਲਬ ਕਿ ਇੱਕ ਦਿਨ ਦੋ ਪ੍ਰੋਗਰਾਮ ਕੋਈ ਵੀ ਨਹੀਂ ਹੋ ਰਿਹਾ ਪਹਿਲੇ ਆਪਣਾ ਰਿੰਗ ਸੈਰਾਮਨੀ। ਅਗਲੇ ਦਿਨ ਪਾ ਪਾਠ ਕਰਵਾਉਣੇ ਆ। ਉਸ ਤੋਂ ਅਗਲੇ ਦਿਨ ਫੇਰ ਮਹਿੰਦੀ ਦੀ ਰਸਮ ਏ ਪ੍ਰੋਪਰ ਪੂਰੇ ਸਵੇਰੇ ਸ਼ੁਰੂ ਹੋ ਕੇ ਰਾਤ ਤਕ ਚੱਲੇ। ਰੋ ਕਰੋ ਫੇਰ ਅਗਲੇ ਦਿਨ ਫੇਰ ਆਪਣਾ ਉਹ ਕੀ ਕਹਿੰਦੇ ਨੇ ਉਹਨੂੰ ਮਹਿੰਦੀ ਉਹ। ਕੀ ਕਹਿੰਦੇ ਨੇ ਹਾਂ ਹਾਂ ਜਾਗੋ ਇਹ ਫੇਰ ਹੈਲਦੀ। ਸਾਰਾ ਮਤਲਬ ਕਿ ਸਾਡਾ ਪੂਰਾ ਇੱਕ ਹਫ਼ਤੇ ਦਾ ਪੂਰਾ ਪ੍ਰੋਗਰਾਮ ਹੈ ਜੀ।
ਪਰ ਤੁਸੀਂ ਇੱਕ ਗ਼ਲਤੀ ਨਹੀਂ ਕਰ ਰਹੇ ਤੁਹਾਡਾ ਪਾਠ ਪਹਿਲੇ ਹੋਣਾ ਚਾਹੀਦਾ ਤੁਸੀਂ ਸਭ। ਬੇ ਰਿੰਗਸ
ਉਹ ਨਾਂ ਬਸ ਓ ਕਦੇ ਨੀ ਵੇਸੇ ਮੁੰਡੇ ਵਾਲੇ ਮੁੰਡੇ ਵਾਲੇ ਕਹਿੰਦੇ ਕਿ ਪਹਿਲੇ ਰਿੰਗ ਸੈਰੇਮਨੀ ਕਰੋ ਜੇ। ਉਹਨਾਂ ਦੀ ਸੁਣਨੀ ਪੈਂਦੀ ਤੁਹਾਨੂੰ ਪਤਾ ਤੇ ਹੈ ਅੱਜ ਕੱਲ।
ਨਹੀਂ ਨਹੀਂ ਠੀਕ ਹੈ ਚਲੋ ਕੋਈ ਗੱਲ ਨੀ। ਤੁਹਾਨੂੰ ਇੱਥੇ ਤੁਹਾਡੀ ਫੈਮਿਲੀ ਚ ਸਾਰੇ ਮੰਨ ਜਾਂਦੇ ਨੇ ਐਗਰੀ ਹੋ ਜਾਂਦੇ ਨੇ ਉਹਨਾਂ ਕੋਲ ਇੱਕ ਹਫ਼ਤੇ ਦਾ ਟਾਈਮ ਹੈਗਾ ਯਾ ਤੁਹਾਡੀ। ਫੈਮਲੀ ਸਾਰੀ ਲੋਕਲ ਹੀ ਹੈ।
ਸਾਡੀ ਫੈਮਲੀ ਪ੍ਰੋਪਰ ਲੋਕਲ ਹੀ ਹੈ ਸਾਰੀ ਵੈਸੇ ਤੇ। ਸਾਰੀ ਰਿਸ਼ਤੇਦਾਰੀ ਲੋਕਲ ਹੀ ਸਾਡੀ ਹਾਂਜੀ ਕੁਛ ਹੈਗੇ। ਰਿਸ਼ਤੇਦਾਰ ਬਾਹਰ ਹੋਣਗੇ ਉਹ ਆ ਜਾਣਗੇ।
ਹਾਂਜੀ।
ਮੈਂ ਕੁੱਛ ਇੱਕ ਰਿਸ਼ਤੇਦਾਰ ਹੀ ਬਾਹਰ ਨੇ ਭੂਆ ਵਗੈਰਾ ਬਾਹਰ ਹੀ ਨੇ ਬਾਕੀ ਤੇ ਸਾਰੇ ਲੋਕ ਹੀ ਨੇ।
ਠੀਕ ਏ ਠੀਕ ਏ ਨਹੀਂ ਸਾਡੇ ਤੇ ਐਕਚੁਲੀ ਵਰਕਿੰਗ ਵਾਲੇ ਹੋ ਗਏ ਨਾ ਸਾਰੇ। ਤੇ ਉਹ ਤੇ ਫਿਰ ਵੀਕਐਂਡ ਦੇ ਨੇੜੇ ਤੇੜੇ ਹੀ ਆ ਸਕਦੇ ਨੇ ਜ਼ਿਆਦਾਤਰ ਰਿਸ਼ਤੇਦਾਰ ਸਾਡੇ ਫਰਾਈਡੇ ਰਾਤ ਤੱਕ ਹੀ ਆਉਣਗੇ। ਸੈਟਰਡੇ ਪੂਰਾ ਦਿਨ ਰਹਿਣਗੇ ਸੰਡੇ ਪੂਰਾ ਦਿਨ ਅਟੈਂਡ ਕਰਨਗੇ ਤੇ ਫਿਰ ਸੰਡੇ ਨੂੰ ਸ਼ਾਮ ਨੂੰ ਆਪਣੇ ਘਰ ਨ। ਨਿਕਲ ਜਾਣਗੇ ਕਿਉਂਕਿ ਮੰਡੇ ਨੂੰ ਉਹਨਾਂ ਨੇ ਦੁਬਾਰਾ ਆਪਣੀ ਜੋਬ ਤੇ ਵਾਪਿਸ ਜਾਣਾ।
ਹਾਂਜੀ ਸਾਡੇ ਸਾਰੇ ਲੋ ਸਾਡੇ ਸਭ ਲੋਕਲ ਹੀ ਨੇ ਉਹਨਾਂ ਨੂੰ ਰੋ। ਪਹਿਲੇ ਪੂਰਾ ਚਾਅ ਚੜਿਆ ਦਾ ਇੱਕ ਹਫ਼ਤਾ ਲੱਗੇ ਭਾਵੇਂ ਦੋ ਲੱਗੇ। ਪਹਿਲੇ ਛੁੱਟੀਆਂ ਮਨਾ ਕੇ ਤਿਆਰੀ ਕਰਕੇ ਬੈਠੇ ਦੇ ਨੇ ਦੇਖੋ ਓ ਦਿਨ ਆਵੇ ਆਪਾਂ ਸ਼ੁਰੂਆਤ।
ਨਹੀਂ ਦੇਖੋ ਚਾਅ ਤੇ ਹੁੰਦਾ ਹੀ ਹੈ ਚਾਅ ਤੇ ਸਾਰਿਆਂ ਦਾ ਹੀ ਹੁੰਦਾ ਵਿਆਹ ਕਿਸੇ ਦਾ ਵੀ ਹੋਏ। ਬਲਕਿ ਘਰਦਿਆਂ ਨਾਲੋਂ ਦੂਸਰਿਆਂ ਨੂੰ ਜ਼ਿਆਦਾ ਚਾਅ ਹੁੰਦਾ ਹੈ ਕਿਉਂਕਿ ਉਹਨਾਂ ਨੇ ਵਿਆਹ ਨੂੰ ਇੰਜੋਏ ਕਰਨਾ ਹੁੰਦਾ ਹੈ ਘਰ ਦੇ। ਕੰਮਾਂ ਚ ਹੀ ਰਹਿ ਜਾਂਦੇ ਨੇ।
ਹਾਂਜੀ।
ਸਾਰੀ ਚੀਜ਼ਾਂ ਮੈਨੇਜ ਕਰਨੀਆਂ ਨੇ ਕੰਮ ਦੇਖਨੇ ਨੇ। ਉਥੋਂ ਕਿਕੂ ਨੂੰ ਦੇਖਣਾ ਉੱਥੇ ਰਿਚੁਅਲਸ ਦੇਖਣੇ ਨੇ ਫੇਰ ਕੁੜੀ ਵਾਲਿਆਂ ਨੂੰ ਵੇਖ। ਮੁੰਡੇ ਵਾਲੇ ਨੂੰ ਦੇਖਣਾ ਬਲਕਿ ਦੂਸਰੇ ਰਿਸ਼ਤੇਦਾਰ ਜ਼ਿਆਦਾ ਇੰਜੋਏ। ਕਰ ਸਕਦੇ ਨੇ ਵਿਆਹ ਨੂੰ ਅੱਛਾ ਖਾਣਾ ਅੱਛੀ ਪਾਰਟੀ ਔਰ ਸਭ। ਉੱਠਣਾ ਬੈਠਣਾ ਗੈਟ ਟੂਗੇੈਦਰ।
ਹਾਂਜੀ ਹਾਂਜੀ ਬਿਲਕੁਲ ਠੀਕ ਕਹਿ ਰਹੇ ਤੁਸੀਂ। ਬਸ ਇਹਦੇ ਵਿਆਹ ਦੇ ਸਭ ਤੋਂ ਜ਼ਿਆਦਾ ਤੇ ਜਿਸ ਫੈਮਿਲੀ ਦਾ ਵਿਆਹ ਹੈ ਉਹ ਬੜਾ। ਹਰ ਟੇਂਸ਼ਨ ਰਹਿੰਦਾ ਏ ਮਾਂ ਪਿਓ ਉਹਦੇ ਬ੍ਰਦਰ ਉਹਨਾ ਨੂੰ ਬਹੁਤ ਹੁੰਦੀ ਹੈ। ਉਹ ਟੈਂਨਸ਼ਨ ਹੁੰਦੀ ਬਈ ਪ੍ਰੋਗਰਾਮ ਸਾਰਾ ਸਹੀ ਹੋ ਜੈ ਕੋਈ ਦਿੱਕਤ ਨਾ ਹੋਵੇ।
ਨਹੀਂ ਦੇਖੋ ਟੈਨਸ਼ਨ ਤੇ ਹੁੰਦੀ ਦੇਖੋ ਕੁੜੀ ਵਾਲੇ ਹੋਣ ਜਾਂ ਮੁੰਡੇ ਵਾਲੇ ਹੋਣ। ਕੰਸਰਨ ਤੇ ਰਹਿੰਦਾ ਹੀ ਹੈ ਨਾ ਅਗਲਾ ਬੰਦਾ ਪੂਰਾ। ਬਜਟ ਪਲਾਨ ਕਰਕੇ ਪੂਰੀ ਤਿਆਰੀ ਕਰਦਾ ਹੈਨਾ ਤੇ ਉਹ ਚਾਹੁੰਦੇ ਨੇ ਕਿ ਸਾਰਾ ਪ੍ਰੋਗਰਾਮ। ਕੋਈ ਕਮੀ ਨਹੀਂ ਰਹਿਣੀ ਚਾਹੀਦੀ ਕੋਈ ਨਹੀਂ ਤੁਸੀਂ ਸਾਰੇ ਲੋਕ। ਹੋ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਹੌਸਲਾ ਦੋ ਫੇਰ ਉਹਨਾਂ ਦੀ ਟੈਨਸ਼ਨ ਥੋੜੀ ਘੱਟ ਹੋ ਜਾਏਗੀ। ਜਿੰਨੇ ਵਰਕਿੰਗ ਹੈ ਜ਼ਿਆਦਾ ਹੋਣਗੇ ਉਹਨਾਂ ਬੰਦੇ ਦਾ ਕੰਮ ਸਟਰੋਂਗ ਹੁੰਦਾ।
ਹਾਂਜੀ, ਹਾਂਜੀ ਬਾਕੀ ਕੀ ਤੁਹਾਡੇ ਨਾਲ ਗੱਲ ਕਰੇ ਬਹੁਤ ਚੰਗਾ ਲੱਗਿਆ ਤੁਸੀਂ ਕਾਫੀ ਚੀਜਾਂ ਸਾਨੂੰ ਦੱਸੀਆਂ। ਬਹੁਤ ਅੱਛਾ ਲੱਗਿਆ ਤੁਹਾਡੇ ਨਾਲ
ਚਲੋ ਠੀਕ ਹੈ ਜੀ। ਧੰਨਵਾਦ ਤੁਹਾਡਾ ਬਹੁਤ, ਬਹੁਤ
ਓਕੇ।